ਥੈਂਕ ਯੂ
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਏ
ਬਸ ਮੈਂ ਠੀਕ ਹਾਂ ਤੁਸੀਂ ਸੁਣਾਓ ਕੀ ਕਰਦੇ ਪ
ਮੈਂ ਬਸ ਕੱਪੜੇ ਪ੍ਰੈਸ ਕਰਦੀ ਪਈ ਸੀ ਕੱਪੜੇ ਇੰਨੇ ਧੋਤੇ ਕਲ ਉਹ ਫਿਰ ਸਾਰਾ ਕੰਮ ਵਿੱਚ ਪੈਆ ਵ ਮੈਂ ਕਹਿ ਰਹੀ ਪਹਿਲੇ ਮੈਂ ਕੱਪੜੇ ਪ੍ਰੈਸ ਕਰ ਲਾ ਕੱਪੜੇ ਪ੍ਰੈਸ ਕਰ ਥੋੜੇ ਜਿਹੇ ਕੱਪੜੇੀਤੇ ਤੇ ਉਹ ਪ੍ਰੈਸ ਓਹ ਕਮਰ ਦਰਦ ਸ਼ੁਰੂ ਹੋ ਗਈ ਹੈ। ਫੇਿਰ ਉੱਥੇ ਬੈਠ ਗਈ ਆ ਇੱਕ ਤਾਂ ਮੇਰੇ ਕੋਲ ਨਾ ਪਤਾ ਨੀ ਕੀ ਮੈਨੂੰ ਸੱਚੀ ਮੁੱਚੀ ਬੜਾ ਔਖਾ ਲੱਗਦਾ ਹੈ ਕੱਪੜੇ ਪ੍ਰੈਸ ਕਰਨ ਦਾ ਕੰਮ ਨਾ ਸਭ ਤੋਂ ਔਖਾ ਹੈਗਾ ਵੀ।
ਆਹ ਬੰਦਾ ਖਲੋ ਕੇ ਵੀ ਕਰੇ ਤਾਂ ਥੱਕ ਜਾਂਦਾ ਖਲੋਤਾ ਕਿੰਨੀ ਦੇਰ ਖਲੋਤਾ ਰਵੈ ਬਹਿ ਕੇ ਕਮਰ ਚੁੱਕਦੀਏ
ਹਾਂਜੀ, ਤੋ ਮੈਂ ਸਗੋਂ, ਮੈਂ ਤੇ ਉਹਨਾਂ ਕੋਲ ਪੁੱਛਿਆ, ਉਹਨਾਂ ਕੋਲ ਸਟੈਂਡ ਹੈਗਾ ਵੀ, ਕੱਪੜੇ ਪ੍ਰੈਸ ਕਰਨ ਵਾਲਾ? ਤੇ ਉਹਦੇ ਉਤੇ ਠੀਕ ਰਹਿੰਦੀ ਏ, ਉਹਦੇ ਤੇ, ਤੇ ਨੀ ਹੁੰਦੀ ਮਤਲਬ ਕੀ ਕਮਰ ਦਰਦ ਵਗੈਰਾ ਖੜੇ ਹੋ ਕੇ।
ਖੜੇ ਠੀਕ ਰਹਿੰਦਾ ਏ, ਪਤਾ ਹੈ ਵੀ ਬੰਦਾ ਜਿਆਦਾ ਕੱਪੜੇ ਵੇ। ਤੇ ਫੇਰ ਕਿੰਨੀ ਦੇਰ ਖਲੋ ਇਹ ਕਰੇਗਾ ਉਹ ਤੇ ਹੈਗਾ ਨਾ ਵੀ ਦੋ ਚਾਰ ਜੋੜੇ ਹੈਗੇ ਨੇ ਚੱਲ ਵਖਲੋ ਕੇ ਕਰ ਲਏ ਜੇ ਢੇਰ ਹੋਏ ਤੇ ਉਹ ਤੇ ਫ਼ਿਰ ਭੈ ਬੈਗ ਬਹਿਗ ਹੀ ਹੁੰਦੇ ਨੇ
ਹਾਂ ਬਸ ਉਓਹੀ ਆ ਨਾ ਤੇ ਇੱਕਤੇ ਮੇਰੀ ਨਾ ਪ੍ਰੈਸ ਸ ਵੀਨਾ ਬੜਾ ਟਾਈਮ ਲਾਦੀ ਉਹ ਹੈਗੀ ਹੈ ਮਤਲਬ ਕਿ ਬੜੀ ਭਾਰੀ ਹੈਗੀ ਹੈ ਪ੍ਰੈਸ ਨਾ ਇਹਵੰਜੀ ਹੱਥ ਦਰਦ ਹੋਣ ਲੱਗ ਗਿਆ ਸੋਚ ਰਹੀ ਸੀ ਕਿ ਮੈਂ ਪ੍ਰੈੱਸ ਦੂਸਰੀ ਲਵਾਂ ਤੇ ਮੈਂ ਕਿਹਾ ਉਹਨਾਂ ਕੋਲ ਪੁੱਛਾਂ ਬਈ ਪ੍ਰੈਸ ਤੁਹਾਡੇ ਕੋਲ ਕਿਹੜੀ ਹੈਗੀ ਹੈ ਬਈ ਇੱਕ ਤੇ ਅੱਜ ਕਲ ਜਿਵੇਂ ਸਟੀਮ ਵਾਲੀ ਪ੍ਰੈਸ ਓਹ ਵਾਲੀ ਹੈਗੀ ਤੁਹਾਡੇ ਕੋਲ ਬਈ ਜਿਵੇਂ ਪਾਣੀ ਕਈ ਵਾਰ ਕੱਪੜੇ ਹੁੰਦੇ ਨਾ ਬ ਉਹ ਸਾਰੇ ਪੈ ਜਾਂਦੇ ਆ ਉਹਦੇ ਤੇ ਚੁੜੀਆਂ ਪਈਆਂ ਕੱਪੜਿਆਂ ਦੇ ਉੱਤੇ ਰਿੰਕਲਸ ਪੈ ਜਾਂਦੇ ਹੈਗੇ ਨੇ ਹਾਂਜੀ ਤੇ ਓ, ਮੈਂ ਕਿਆ ਬਈ ਭੈਣ ਜੀ ਕੋਲ ਪੁੱਛਾਂ ਬਈ, ਉਹਨਾਂ ਕੋਲ ਜਿਹੜੀ ਇਕ ਸਪਰੇ ਵਾਲੀ ਆੰਦੀ ਉਹ ਵੀ, ਉਹਦਾ ਕੀ ਹੈਗਾ ਫਨਸ਼ਨ ਹੁੰਦੈ। ਉਹ ਵਿੱਚੇ ਸਪਰੇ ਬਨਿਆ ਹੁੰਦਾ ਪ੍ਰੈਸ ਦੇ ਵਿੱਚ, ਉਹ ਤੇ ਹਲਕੀ ਹੁੰਦੀ ਏ ਉਹ ਵਾਲੀ ਪ੍ਰੈਸ।
ਬਸ ਹੋਰ ਜਿਵੇਂ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਉਸ ਸਟੀਮ ਵਾਲੀ ਦੂਸਰੀ ਹੁੰਦੀ ਏ, ਵੀ ਜਿਵੇਂ ਕੱਪੜਾ ਟੰਗ ਕੇ ਕਰਨ ਆਲੀ। ਤੇ ਇੱਕ ਜਿਵੇਂ ਨੋਰਮਲ ਸਾਡੀ ਪੈ੍ਸ ਹੁੰਦੀ ਐ ਨਾ, ਉਹਦੇ ਉੱਤੇ ਹੀ ਪਾਣੀ ਦੀ ਬਨੀ ਹੁੰਦੀ ਏ, ਬੀਬੀ ਜੀ। ਤੇ ਉਹ ਪਾਣੀ ਜਿਵੇਂ ਚਲਾਓ ਤੇ ਉਹ, ਸਪਰੇ ਹੁੰਦਾ ਐ ਪਾਣੀ ਨਾਲ-ਨਾਲ। ਹਾਂ।
ਤੇ ਇਹ ਇੱਕ ਉਹਦੇ ਹੁੰਦਾ ਨਾ ਕਿ, ਕੱਪੜੇ ਐਂ ਪ੍ਰੈਸ ਕਰਨ ਵਾਸਤੇ। ਬਈ, ਉਹ ਬਟਨ ਸੈਟਿੰਗ ਦਾ ਹੁੰਦਾ ਹੈਗਾ ਵੀ ਬਟਨ ਬਿਚ ਤੁਸੀਂ ਉਹ ਕਰਨਾ ਨਾਲ ਰੇਸ਼ਮੀ ਕੱਪੜੇ ਹਾਂਜੀ, ਆ ਕੋਟ ਦਾ ਪਤਾ ਕੀ ਐ ਗਰ ਸਰਦੀਆਂ ਚ ਤਾਂ ਸਗੋਂ ਵਧੀਆ ਵੀ ਪੈਣ। ਕੱਪੜੇ ਪ੍ਰੈਸ ਕਰਨੇ ਈਂ ਨੀ ਪੈਂਦੇ ਹੈਗੇ ਉਵੇਂ ਪਾ ਲੋ, ਤੇ ਥੱਲੇ ਸੂਟ ਪਾ ਲੋ। ਉੱਥੇ ਪੈ ਜਾਂਦੇ ਸਵੈਟਰ ਪਾ ਲਿਆ ਸ਼ੌਲ ਕਰ ਲਈ। ਤੇ ਗਰਮੀਆਂ ਵਿੱਚ, ਕੱਪੜੇ ਪ੍ਰੈਸ ਕਰਨ ਦੀ ਬੜੀ ਦਿੱਕਤ ਹੁੰਦੀ। ਕੋਟਨ ਦੇ ਸੂਟ ਹੁੰਦੇ ਹੈਗੇ ਨਾ, ਹਾਂਜੀ। ਕੋਟਨ ਦੇ ਸੂਟ ਆਉਂਦੇ ਹੈਗੇ ਨਾ, ਤੇ ਨਾਲ ਫੇਰ ਉਹਨੂੰ ਵੱਟ ਵੱਟ ਪੈ ਜਾਂਦੇਨੇ ਨਾ ਆਪ ਆਪ ਨੂੰ ਚੰਗੇ ਨੀ ਲੱਗਦੇ ਫੇਰ ਕਹਿਨ ਗੇ ਕਿ, ਪਤਾ ਹਾਂਜੀ, ਤੇ ਪਤਾ ਕੀ ਆ ਕੱਪੜੇ ਲਈ ਥੋੜੇ ਜਿਹੇ ਇਨਸਾਨ ਦੀ ਪਰਸਨੈਲਿਟੀ ਵੀ ਫਰਕ ਪੈਂਦਾ ਹੈਗਾ ਵੇ। ਬਈ ਅਗਰ ਮਰੋੜੇ ਕੱਪੜੇ ਪਾਵਾਂਗੇ ਵੀ, ਤੇ ਤਾਂ ਕਰਕੇ ਮੈਂ ਕਹਿੰਦੀ ਵੀ ਅਸੀ, ਮੈਂ ਲਵਾਂ ਪ੍ਰੈਸ ਵਿੱਚ ਵੀਚ ਮੈਂ ਮੇਰੇ ਕੋਲ ਉਹ ਵਾਲੀ ਨੀ ਨਾ ਹੈਗੀ ਪ੍ਰੈਸ, ਜਿਹੜੇ ਪਾਨੀ ਜਿਹਦੇ ਵਿੱਚ ਲੱਗਿਆ ਹੋਇਆ ਵੇ, ਮਤਲਬ ਪਾਨੀ ਛਿੜਕਾ ਵਾਲਾ, ਤੋਂ ਮੈ ਫਿਰ ਕੋਲੀ ਵਿੱਚ ਵੱਖਰਾ ਲੈ ਕੇ ਬੈਨੀਂ ਆ ਪਾਣੀ ਮੈਂ ਕਿਹਾ ਚਲ ਉਹੀਓ ਜਹੀ ਪ੍ਰੈਸ ਪਤਾ ਕਰਾਂ, ਇੱਕ ਭਾਰੀ ਬੜ ਮੇਰੀ ਪ੍ਰੈੱਸ ਨਾ, ਬੜਾ ਟਾਈਮ ਲੱਗ ਜਾਂਦਾ ਐ ਕੱਪੜੇ ਪ੍ਰੈਸ ਕਰਨ ਤੇ।
ਭਾਰੀ ਪਰੈੱਸ ਦਾ ਤੇ ਸੋ ਹੁੰਦੈ ਵੀ, ਉਹ ਦੱਬ ਪੈਂਦੀ ਹੈ ਵੱਟ ਛੇਤੀ ਨੀਂ ਨਿਕਲਦੇ ਨੇ।
ਨਹੀਂ ਐ ਪਤਾ ਨੀ ਕੀ ਐ ਇਹਦੇ ਵਿਚ, ਮੇਰੇ ਉਹ ਪੁਰਾਣੀ ਹੈਗੀਐ ਨਾ ਬੜੀ। ਪ੍ਰੈਸ ਐ ਵਾਲੀ ਮੇਰੀ, ਉਹ ਤਾਂ ਕਰਕੇ ਉਹ ਟਾਈਮ ਲਾਂਦੀ ਏਗੀ ਏ। ਤੇ ਨਾਲ ਮੇਰੀ ਉ ਪ੍ਰਰੈਸ ਦੇ ਵਿੱਚ ਉਹ ਜੇ ਉਹ ਫੰਕਸ਼ਨ ਹੈਗਾ ਵੇ ਜਿਵੇਂ ਸੈਟਿੰਗ ਕਰਨ ਵਾਲਾ ਉਹ ਵੀ ਨੀ ਹੈਗਾ।
ਅੱਛਾ- ਅੱਛਾ ਇਕੋਰੇ ਤੇ ਜਲਦੀ ਇਕੋ ਮੋੜ ਦੇ ਚਲਦੀ ਹੋਣੀ ਏ ਹਨਾਂ, ਹਾਂ, ਕਈ ਹੁੰਦੇ ਨਾ ਕੋਟ ਸਾਟਣ ਦਾ ਅਲਗ, ਸਿਲਕ ਕਪੜੇ ਦਾ ਅਲਗ, ਤੇ ਵੁਲਣ ਦੇ ਅਲਗ ਹੁੰਦਾ ਮੋੜ ਮੇਰੇ ਕੋਲ ਤੇ ਉਹੀ ਹੋ ਹੈਗੀ ਹੈ। ਨਾ
ਅਛਾ ਤੇ ਇਕ ਮੈ ਕਹਿੰਦੀ ਵੀ ਸੀ ਬਈ ਅ ਜਿ ਨਵੇ ਸੂਟ ਵੀ ਮੈਨੂੰ ਬਾਹਰੋ ਹੀ ਕਰਵਾਉਣੇ ਪੈਂਦੇ ਆ ਕਢਾਈਆ ਹੋਦੀਆਂ ਨਾ ਮੈਨੂੰ ਡਰ ਲਗਦਾ ਹੈਗਾ ਵੀ ਕਿਵੇ ਆ ਸੂਟ ਖਰਾਬ ਨਾ ਹੋ ਜਾਏ।
ਜੇੜੀ ਦੂਜੀ ਹੁੰ ਦੀਐ, ਪ੍ਰੈਸ ਹੂੰਦੀ ਐ ਸਟੀਮ ਵਾਲੀ, ਤੇ ਉਹ ਤੇ ਨਾ ਜਿਵੇ ਹੈਂਗਰ ਦੇ ਨਾ ਕੱਪੜਾ ਟੰਗ ਕੇ, ਤੇ ਫਿਰ ਹੁੰਦਾ ਐ ਪ੍ਰੈੱਸ। ਯਾਂ ਉਹਦਾ ਸਟੈਂਡ ਮਿਲਦਾ ਏ ਅਲਗ ਤੋਂ, ਅਸੀ ਨ ਹੋਈ ਹੈ ਤੇ ਉਹਦੇ ਨਾਲ ਸਟੈਂਡ ਵਾਲੀ ਨੀ ਐ, ਸਿੱਦੀ ਸਿੰਪਲ ਲੈ ਕੇ ਆਏ ਸੀ, ਬਈ ਸਿਰਫ ਉਹ ਪਰੈਸ ਏ। ਤੇ ਉਹ ਹੈਂਗਰ ਤੇ ਟੰਗ ਕੇ ਕਰ ਲਈਦੈ, ਜਿਵੇਂ ਕੋਈ ਪਾਰਟੀ ਵੇਅਰ ਕੱਪੜਾ ਏ। ਜ ਵਰਕ ਹੋਇਆ ਹੁੰਦਾ ਨਾ ਜਿਹੜਾ ਇੰਬਰੌਇਡਰੀ ਹੋਈ ਹੁੰਦੀ ਏ ਫੇਰ, ਪ੍ਰੈਸ ਫੇਰੀਏ ਖਰਾਬ ਹੋ ਜਾਂਦੈ, ਉਹ ਉਹਦੇ ਵਾਸਤੇ ਲਿਆਂਦੀ, ਨਵਾ ਬੜਾਵੇ ਕੋਈ ਕਈ ਵਾਰੀ ਬਾਹਰ ਨਹੀ ਦਿਤਾ ਜਾਦਾ ਪ੍ਰੈਸ ਹੋਣਾ ਬੰਦਾ ਤਾ ਐਮਰਜੈਸੀ ਵਿਚ ਘਰ ਹੀ ਕਰ ਲੈਦਾ ਹੈ। ਹਾ-
ਨਾ ਕੀ ਜਾਣਾ ਪੈ ਜਾਂਦਾ ਵੇ ਤੇ ਨਵੇ ਸਾਡੇ ਧੋਬੀ ਵੀ ਡੁਡਣਾ ਪੈ ਜਾਦਾ ਸਾਡੇ ਨੇੜੇ ਤੇੜੇ ਕੋਈ ਹੈ ਵੀ ਨੀ ਤੇ ਇਨੀ ਦੂਰ ਦੇ ਕੇ ਆਉਦੇ ਹਾ ਅਸੀ ਕੱਪੜੇ ਨਾਲ ਤੇ ਮੈ ਤਾਂਹੀ ਸੋਚਦੀ ਵੀ ਹਾ ਕੀ ਵਧੀਆ ਪ੍ਰੈਸ ਲੈ ਲਈਏ ਥੋੜੀ ਜਿਹੀ ਨਾ ਬਾਈ ਇਹ ਨਵੇ ਕੱਪੜਿਆਂ ਦਾ ਸੁੱਖ ਹੋ ਜਾਏ ਅੱਛਾ ਭੈਣ ਜੀ ਇਕ ਗਲ ਦਸੋ ਉਹਦੇ ਤੇ ਸਾੜੀਆ ਵੀ ਪ੍ਰੈਸ ਹੋ ਜਾਦੀਆ ਨੇ ਪੈਂਟ ਕੋਟ ਤੇ ਸੁਨੇ ਨੂੰ ਤੇ ਹੋ ਜਾਦੇ ਨੇ ਤੇ ਸਾੜਿਆ ਨੂੰ। ਕਿਵੇ ਕਰਦੇ ਹੈਗੇ ਨਾ ਉਹ ਜਗਾ ਬਣੀ ਹੁੰਦੀ ਹੈ। ਬਾਈ ਹੈਂਗਰ ਤੇ ਛੋਟਾ ਜਿਹਾ ਹੀ ਹੁੰਦਾ ਹੈ। ਉਹਦੇ ਤੇ
ਹਾਂ ਉਹ ਤੇ- ਫੇਰ ਉਹਦੇ ਵਾਸਤੇ ਵੀ ਉਹ ਸਟੈਂਡ ਆਉਦਾ ਫੇਰ ਉਹਦੇ ਤੇ ਜਿਵੇ ਪਾ ਕੇ
ਹਨਾ-
ਹੁੰਦੀ ਹੋਣੀ ਏ ਜਾ ਜਿਵੇ ਪ੍ਰੈਸ ਸਟੈਂਡ ਹੁੰਦਾ ਹੈ ਨਾ ਇਹਨੂੰ ਖੜਾ ਕਰ ਲਓ ਤੇ ਇਹਦੇ- ਇਹਦੇ ਉਤੇ ਵੀ ਵਿਛਾ ਕੇ ਖਲੋ ਕੇ ਸਟੈਂਡਿੰਗ ਵਿੱਚ ਕਰ ਲਓ ਪ੍ਰੈਸ
ਤੇ ਹੁਣ ਜਵੇ ਜਦੋ ਤੁਸੀ ਹੈਗਰ ਤੇ ਕਰਦੇ ਹੋ ਜੀ ਐ ਸਟੀਮ ਵਾਲੀ ਪ੍ਰੈਸ ਨਾਲ ਨਵੇ ਸੂਟ ਪਹਿਲੇ ਤੁਸੀ ਪੁੱਠੇ ਕਰਕੇ ਕਰਦੇ ਹੋ ਫੇਰ
ਨਹੀ -ਨਹੀ ਫਿਰ ਤੇ ਸਿਧੇ ਕਰਕੇ ਕਰਨ ਉਹ ਤੇ ਫਿਰ ਦੂਸਰੀ ਜਿਹੜੀ ਪ੍ਰੈਸ ਫੇਰੀਏ ਨਾ ਤੇ ਤਾਂ ਵੀ ਹੁੰਦਾ ਵੀ ਪੁਠੇ ਕਰਕੇ ਕਰ ਲਈਏ ਇਹਦੇ ਉਤੇ ਤੇ ਵੀ ਜਿਵੇ ਥੋੜ੍ਹੀ ਜਿਹੀ ਦੂਰੋ ਹੀ ਕਰਨੀ ਹੁੰਦੀ ਹੇ ਬਿਲਕੁਲ ਟੱਚ ਨਹੀ ਕਰਨਾ ਹੁੰਦਾ ਕੱਪੜੇ ਨਾਲ ਤੇ ਸਟੀਮ ਨਿਕਲਦੀ ਹੈ ਨਾ ਉਹਦੇ ਨਾਲ ਸਾਰੇ ਵਾਟ ਨਿਕਲਦੇ ਜਾਦੇ ਨੇ ਜਿਵੇ ਗਰਮ ਹਵਾ ਪੈਦੀ ਏ ਤੇ ਉਹਦੇ ਨਾਲ ਵਟ ਸਾਰੇ ਨਿਕਲ ਜਾਦੇ ਨੇ ਜਿਵੇ ਕਈ ਕੱਪੜਾ ਹੋ ਜਾਦਾ ਨਾ ਸ਼੍ਰੀਕ ਹੋ ਜਾਦਾ ਹੈ। ਕੱਪੜਾ ਜਿਵੇ ਹੁੰਦਾ ਨਾ ਸ਼੍ਰੀਕ ਹੋੰਦਾ
ਹਾਂ ਜੀਵੇ ਸ਼ਫੋਨ ਦੇ ਸੂਟ ਹੋ ਗਏ ਉਹ ਸ਼੍ਰੀਂਕ ਹੁੰਦੇ ਉਹ ਹਾਂਜੀ ਇਕ ਸਰਦੀਆ ਵਿਚ ਨਾ ਹਨਾ ਇਕ ਸਰਦੀਆਂ ਵਿਚ ਜਿਵੇ ਵੈਲਵਟ ਸੂਟ ਵੀ ਨੀ ਪ੍ਰੈਸ ਹੁਦੇ ਹੈਗੇ ਤੇ ਇਹਦੇ ਨਾਲ ਉਹ ਹੋ ਜਾਦੇ ਨੇ ਵੈਲਵਡ ਦੇ ਵੀ ਹੋ ਜਾਦੇ ਪ੍ਰੈਸ ਅੱਛਾ ਮੇਰੇ ਤੇ ਇਹ ਵੈਲਵਟ ਸਬ ਅਹ ਮੈਨੂੰ ਯਾਦ ਆ ਗਈ ਉਹ ਗੱਲ ਤੇ ਮੇਰੇ ਸਰਦੀਆਂ ਵਿੱਚ ਵੈਂਲ ਲੋੜ ਦੇ ਸੂਟ ਹੈਗੇ ਨ ਇੱਕ ਦੋਂ ਤੇ ਉਹ ਵੀ ਹੋ ਜਾਂਦੇ ਵੱਟ ਪੈ ਜਾਂਦੇ ਹੈਗੇਦੇ ਤੇ ਉਹ ਮੈਂ ਪ੍ਰੈਸ ਸ ਮਾਰ ਮਾਰ ਕੇ ਉਹ ਤੇ ਵੱਟ ਉਹ ਦਿਨ ਨੀ ਲੈਂਦੇ ਮੇਰੇ। ਕੋਈ ਪ੍ਰੈਸ ਹਾਂਜੀ ਹਾਂਜੀ ਉਹ ਪ੍ਰੈਸ ਦੀ ਪ੍ਰੈਸ ਦੇ ਨਿਸ਼ਾਨ ਪ੍ਰੈਸ ਛਾਪ ਜਾਂਦੀ ਉਹਦੇ ਤੇ ਅੱਛਾ ਇਹਦੇ ਤੇ ਜਿਹੜੀ ਸਟੀਮ ਵਾਲੀ ਪ੍ਰੈਸ ਕਹਿੰਦੇ ਪਓ ਇਹਦੇ ਤੇ ਨੀ ਗਿਰ ਪੈਂਦੇ ਬਈ।
ਨਾ ਨਾ ਤੇ ਤੂੰ ਨਾ ਨਾ ਇਹਦੇ ਤੇ ਨਹੀ ਛਪਦੀ ਇਹ ਸਟੀਮ ਨਾਲ ਨਹੀਂ ਇੰਨੀ ਮਹਿੰਗੀ ਤੇ ਨਹੀਂ ਹੈਗੀ ਹ ਅਸੀਂ ਲੈ ਕੇ ਆਏ ਸੀ ਅਹ ਸਰਦਾਰ ਜੀ ਲੈ ਕੇ ਆਏ ਸੀ ਪਤਾ ਨੀ ਸਤਰਾਂ ਸੌ ਦੀ ਸੀ। ਪਤਾ ਨੀ ਦੋ ਹਜਾਰ ਏਦਾਂ ਸੀ ਤੇ ਹਾਂ।
ਹਾ ਚਲੋ ਕੋਈ ਨੀ ਮੈ ਆਵਾਗੀ। ਤੁਹਾਡੇ ਘਰ ਵੇਖਾਂਗੀ ਕੀਏ ਜੀ ਪੈਸੇ ਫੇਰ ਮੈਨੂੰ ਵੀ ਤੁਸੀ ਮੰਗਵਾ ਦੇਣਾ ਹੋਰ ਨਾਸ਼ਤਾ ਕਰ ਲਿਆ।
ਹਾਂਜੀ ਬਸ ਨਸ਼ਤਾ ਉਹਨੇ ਕੀਤਾ ਬਸ ਐ ਸੰਡੇ ਨਾ ਐਤਵਾਰ ਏ ਬਸ ਲੇਟ ਹੋ ਜਾਂਦਾ ਲੇਟ ਉੱਠੀ ਦਾ। ਸਭ ਕੰਮ ਫੇਿਰ ਲੇਟ ਹੀਈ ਹੁੰਦੇ ਨੇ ਹਾਂ ਤੁਹਾਡਾ ਹੋ ਗਿਆ ਨਾਸ਼ਤਾ?
ਮੇਰਾ ਤੇ ਹੋ ਗਿਆ ਬੱਚੇ ਮੇਰੇ ਸੁੱਤੇ ਪਨ। ਛੁੱਟੀਆਂ ਪਈਆਂ ਦੀਆਂ ਉੱਠਦੀਆਂ ਮੇਰੀਆਂ ਕੁੜੀਆਂ ਹੀ ਉੱਠ ਦੀਆਂ। ਗਿਆਰਾਂ ਗਿਆਰਾਂ ਵਜੇ ਨਾਲ ਉਠਦੀਆਂ ਹੈਗੀਆਂ ਨਾ ਤੇ ਉਹ ਬਸ। ਫ ਸਾਰਾ ਕੰਮ ਉਸ ਤਰ੍ਹਾਂ ਹੀ ਪਿਆ ਰਹਿੰਦਾ ਹੈ ਜਦੋਂ ਤੱਕ ਉੱਠਣਗੇ ਨੀ ਬੱਚੇ। ਬੱਚੇ ਉੱਠਣਗੇ ਫੇਰ ਨਹਾਾਨ ਧੋਣ ਗੀਆ ਫੇਿਰ ਬ੍ਰੇਕਫਾਸਟ ਕਰਨਗੀਆਂ। ਵੈਸੈ ਸਰ ਛੁੱਟੀਆਂ ਖਤਮ। ਹੁੰਦੀਆ ਨਾ ਤਾਂ ਹੀ ਸਾਉਂ ਹੂਦਾ ਵ ਜਲਦੀ ਸਕੂਲ ਚਲੀਆਂ ਜਾਂਦੀਆਂ ਨੇ ਸਾਢੇ ਸੱਤ ਵਜੇ ਫੇਰ ਤੇ ਮੈਂ ਛੇਤੀ ਵਹਲੀ ਹੋ ਜਾਂਦੀ ਹਾਂ ਹੁਣ ਤੇ ਮੇਰਾ ਕੰਮ ਵੀ ਵਧਆ ਪਿਆ ਵੈਸ ਛੁੱਟੀਆਂ ਕਰਕੇ ਬਸ ਥੋੜੀਆਂ ਦੀ ਹੋਰ ਛੁੱਟੀਆਂ ਰਹਿ ਗਈਆਂ ਨਾ। ਫੇਰ ਜਲਦੀ ਵਿਹਲੀ ਹੋ ਜਇ ਕਰਾਂਗੀ ਹਜੇ ਮੈਂ ਤਾਂ ਹੀ ਵਿਹਲੀ ਬੈਠੀ ਦੀ ਸੀ ਮੈਂ ਕਿਹਾ ਨਾਲ ਕੱਪੜੇ ਪੈਸ ਕਰ ਲਾ। ਤਾਂ ਫੇਰ ਹੋਰ ਬੱਚੇ ਠੀਕ ਹੀ ਆ ਤੁਹਾਡੇ?
ਹਾਂਜੀ ਹਾਂਜੀ ਸਭ ਠੀਕ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ? ਹਮ ਜੇਠ ਜੀ ਠੀਕ ਨੇ
ਹੋਰ ਗਏ ਨੀ ਕਿੱਥੇ ਅੱਜ ਸਨਡੇਅ ਨੂੰ ਨੀ ਜਾਂਦੇ ਕਿੱਥੇ ਘੁੰਮਣ?
ਸੰਡੇ ਨੂੰ ਬਸ ਗੁਰਦੁਆਰੇ ਜਾਣਾ ਸੀ ਫਿਰ ਸਲਾਹ ਬਣ ਗਈ ਮੈਂ ਕਿਹਾ ਚੱਲ ਫਿਰ ਹੋ ਆਵਾਂ ਬੜੇ ਦਿਨ ਹੋ ਗਏ ਨੇ। ਚੱਲ ਓਧਰ ਚੱਕਰ ਲਾ ਵਾਂ ਬਸ ਫੇਿਰ ਉਧਰ ਦੀ ਤਿਆਰੀ ਕਰ ਲਈ।
ਅੱਛਾ।
ਹਾਂ।
ਲੋਕਲ ਦਾ ਹੀ ਇਹਸ ਸੁੱਖ ਹੁੰਦਾ ਹੈਗਾ ਹਨਾ। ਜਦੋ ਜੀਅ ਕੀਤਾ ਮੰਮੀ ਪਾਪਾ ਨਾਲ ਮਿਲ ਕੇ ਆ ਗਿਆ ਹਨਾ। ਸਵੇਰੇ ਜਾਓ ਰ ਸ਼ਾਮੀ ਵਾਪਿਸ ਤੇ ਪੈਕਿੰਗ ਵੀ ਨੀ ਕਰਨੀ ਪੈਂਦੀ ਨਹੀਂ ਤਾਂ ਬਾਹਰ ਦੇ ਤੇ ਪੈਕਿੰਗ ਬਾਗ ਹੀ ਬਣਾਉਂਦੇ ਰਵੋ ਪੈਕਿੰਗ ਕਰਦੇ। ਹਨਾ ਲੋਕਲ ਦਾ ਇਹੀਓ ਸੁਖ ਹਉਂਦਾ ਹੈ। ਮਾਂ ਪਿਓ ਨੂੰ ਵੀੇਸਖ ਹੁੰਦਾ ਵ ਚਲੋ ਆਪਣੀ ਧੀ ਨੂੰ ਜਦੋਂ ਮਰਜੀੀ ਦਿਲ ਚਾਹਏ ਬੁਲਾ ਲ ਤੇ
ਇਹ ਓ ਵੈ ਜੀਵੇ ਵੀਡੀਓ ਕਾਲ ਵੀ ਕਰ ਲੈਂਦਾ ਹੈ।
ਹਾਂਜੀ ਹਾਂਜੀ ਇਹ ਤੇ ਬੜਾ ਫੋਨਾਂ ਦਾ ਇਹ ਬੜਾ ਸੁੱਖ ਹੋ ਗਿਆ ਹੈ। ਵੀਡੀਓ ਕਾਲ ਤੇ ਵੀ ਬੰਦਾ ਲੱਗ਼ਦਾ ਇਹ ਹੈਗਾ ਕਿ ਬਿਜਵਨ ਸਮਨੇ ਬੈਠਾਆ ਸਾਡੇ ਦੇਖਲ
ਚਲੋ ਠੀਕ ਹੈ ਫੇਿਰ ਹੈਨਾ ਆਣਾ ਤੁਸੀਂ ਚੱਕਰ ਲਾਣਾ। ਹਾਂ ਹਾਂ।
ਨਹੀਂ ਮੈਂ ਆਵਾਂਗੀ ਆਵਾਂਗੀ